ਮੈਂ ਕਿਹਾ ਜੀ, ਕੀ ਹਾਲ-ਚਾਲ ਨੇ?
ਵਧੀਆ ਜੀ ਤੁਸੀਂ ਸੁਣਾਓ ਘਰ ਪਰਿਵਾਰ ਸਭ ਵਧਿਆ?
ਵਧੀਆ,
ਹਾਂਜੀ ਮੈਂ ਨਾ ਤੁਹਾਡੇ ਨਾਲ ਅੱਜ ਗੱਲ ਕਰਨੀ ਸੀ ਇੱਕ, ਕੀ ਪਾਣੀ ਬਾਰੇ ਕਿ ਦੇਖੋ ਪਾਣੀ ਕਿੰਨਾ ਜ਼ਰੂਰੀ ਹੈਗਾ ਸਾਡੀ ਜ਼ਿੰਦਗੀ ਵਿੱਚ ਦੇਖੋ ਪਾਣੀ ਬਿਨਾ ਗਤੀ ਨੀ ਐ ਕਿਸੇ ਵੀ ਚੀਜ਼ ਦੀ ਨਾ ਹੀ ਇਨਸਾਨ ਦੀ ਹੈ ਨਾ ਈ ਪਸ਼ੂ ਪਕਸ਼ੀ ਦੀ ਤੇ ਨਾ ਹੀ ਕਿਸੇ ਜਾਨਵਰ ਦੀ
ਜੇ ਤੁਸੀਂ ਦੇਖ ਸਕਦੇ ਹੋ ਨਾ ਪਾਣੀ, ਖ਼ਾਸ ਕਰ ਧੁੱਪੇ ਚ ਜੇ ਜਦੋਂ ਜਿੰਨੀ ਧੁੱਪ ਆਦੀ ਐ ਲੋਕੀ ਅੱਜ ਕੱਲ੍ਹ ਜਿਵੇਂ ਪੇੜ ਵਗੈਰਾ ਕੱਢ ਦਿੰਦੇ ਨੇ।
ਤੇ ਪੇੜ ਵਗੈਰਾ ਕੱਟ ਦਿੰਦੇ ਨੇ ਤੇ ਪਾਣੀ ਜ਼ਿਆਦਾਤਰ ਸਾਨੂੰ ਪੇੜ ਉਗਾਣੇ ਚਾਹੀਦੇ ਨੇ ਪਾਣੀ ਉਹਨਾਂ ਵਾਸਤੇ ਰੱਖਣਾ ਚਾਹੀਦਾ ਐ। ਜਿਦੇ ਜਦੋਂ ਜ਼ਿਆਦਾ ਪੇੜ ਉੱਗਣਗੇ। ਤਈਓ ਦੇਖ ਸਕਦੇ ਔ ਧੁੱਪ ਰੁਕ ਸਕਦੀ ਏ ਇਨਵਾਇਰਮੈਂਟ ਵਧੀਆ ਹੋਏਗਾ ਸਾਡੇ ਦੇਸ਼ ਦਾ, ਜਿਹਦੇ ਕਰਕੇ ਦੇਖੋ ਸਾਨੂੰ ਵੀ ਬੈਨੀਫਿਟ ਹੋਏਗਾ ਕਿਉਂਕਿ ਕਿ ਅੱਜ ਕੱਲ੍ਹ ਜਿਸ ਜਿਸ ਹਿਸਾਬ ਦੀ ਗਰਮੀ ਪੈਂਦੀ ਐ ਅੱਜ ਕੱਲ੍ਹ ਤੁਸੀਂ ਦੇਖ ਸਕਦੇ ਹੋ ਜਿਵੇਂ ਸਕੂਲ ਵਿੱਚ ਵੀ ਬੱਚੇ ਚੱਕਰ ਖਾ ਕੇ ਗਿਰ ਜਾਂਦੇ ਨੇ।
ਮੈਂ ਤੇ ਕਹਿਨੀ ਆ ਰੋਜ਼ ਦਾ ਤਿੰਨ-ਚਾਰ ਲੀਟਰ ਪਾਣੀ ਤੇ ਹਰ ਬੰਦੇ ਨੂੰ ਪੀਣਾ ਚਾਹੀਦਾ।
ਹਾਂਜੀ ਸਹੀ ਗੱਲ ਏ, ਤੇ ਦੇਖੋ ਜੀ ਜਿੰਨਾ ਪਾਣੀ ਬੰਦਾ ਪੀਂਦਾ ਰਹੇਗਾ। ਉਹਨਾਂ ਬੋਡੀ ਹਾਈਡਰੇਟਿੰਗ ਰਹਿੰਦੀ ਐ ਐਵੇਂ ਤਾਂ ਦੇਖੋ। ਬਿਨਾਂ ਪਾਣੀ ਦੇ ਤਾਂ ਦੇਖੋ ਤੁਸੀਂ ਕੱਟ ਈ ਨੀ ਸਕਦੇ ਸਾਰਾ ਦਿਨ ਜੀ ਬੋਡੀ ਨੂੰ ਪਾਣੀ ਤਾਂ ਚਾਹੀਦੀ ਏ। ਕਿ ਸਾਡੀ ਬੋਡੀ ਵਿੱਚ ਸੱਤਰ ਪਰਸੈਂਟ ਪਾਣੀ ਤਾਂ ਹੈਗਾ। ਤੇ ਸਾਨੂੰ ਪੀਣਾ ਵੀ ਦਿਨ ਚ ਤਿੰਨ ਤੋਂ ਚਾਰ ਲੀਟਰ ਚਾਹੀਦਾ। ਹੁਣ ਜਿਵੇਂ ਤੁਸੀਂ ਦੇਖ ਸਕਦੇ ਔ। ਜਿੰਮ ਆਲੇ ਮੁੰਡੇ ਕਿਵੇਂ ਫਿਟ ਰਹਿੰਦੇ ਨੇ ਮਤਲਬ ਆਪਣੀ ਬੋਡੀ ਵਗੈਰਾ ਮਨਟੇਨ ਕਰਕੇ ਚੱਲਦੇ ਨੇ। ਉਹ ਮਤਲਬ ਦਿਨ ਦਾ ਨਾ ਪੰਜ ਤੋਂ ਛੇ ਲੀਟਰ ਪਾਣੀ ਪੀਂਦੇ ਨੇ। ਤੇ ਜਿਹੜੇ ਮਤਲਬ ਡੱਬੇ ਵਗੈਰਾ ਨਾਲ ਖਾਂਦੇ ਨੇ ਨਾ ਪ੍ਰੋਟੀਨ ਦੇ, ਤੇ ਪ੍ਰੋਟੀਨ ਵਿਚ ਵੀ ਲਿਖਿਆ ਕਿ ਬਾਈ ਜਿੰਨਾ ਪਾਣੀ ਪੀਓਗੇ ਓਨੀ ਬੋਡੀ ਮਨਟੇਨ
ਨਾਲ ਹੋਰ ਵੀ ਬੜੇ ਪੈ ਫੈਦੇ ਹੈਗੇ ਨੇ ਪਾਣੀ ਦੇ, ਵਜ਼ਨ ਘੱਟ ਕਰਨ ਇਚ ਮਦਦ ਮਿਲ ਦੀ ਐ। ਅਗਰ ਅਸੀ ਪਾਣੀ ਜਾਦਾ ਪੀਵਾਂਗੇ ਤੇ ਭੁੱਖ ਘੱਟ ਲੱਗੇਗੀ। ਫੇਰ ਵਜ਼ਨ ਜੇੜਾ ਬੰਦਾ ਮੋਟਾ ਵੇ ਓ ਵਜ਼ਨ ਘੱਟ ਆਸਾਨੀ ਨਾਲ ਘਟਾ ਸਕਦਾ ਐ ਅਗਰ ਪਾਣੀ ਜਾਦਾ ਪੀਂਦਾ ਐ ਤੇ
ਹਾਂਜੀ, ਸਈ ਗੱਲ ਏ ਉਂਜ ਜਿਵੇਂ ਸਵੇਰੇ ਉੱਠ ਕੇ ਬੰਦਾ ਗਰਮ ਪਾਣੀ ਕਰਦਾ ਐ ਵਿੱਚ ਨੀਂਬੂ ਪਾਂਦਾ ਐ। ਤੇ ਨਿੰਬੂ ਪਾ ਕੇ ਵਿੱਚ ਹੋਰ ਏਕ ਦੋ ਚੀਜਾਂ ਪਾ ਕੇ ਜਦੋਂ ਗ੍ਰੀਨ ਟੀ ਵਗੈਰਾ ਚ ਜਿਵੇਂ ਕਿ ਓ ਪੀਂਦਾ ਐ। ਪੇਟ ਕਿੰਨਾ ਮਤਲਬ ਮੈਂਟੇਨ ਰੈਂਦੈ ਓਦਾ।
ਮਤਲਬ ਪਾਣੀ ਦੀ ਪਾਣੀ ਦੀ ਕਮੀ ਨਾਲ ਸਕਿਨ ਤੇ ਗਲੋ ਵੀ ਆਂਦਾ ਐ।
ਹਾਂਜੀ, ਸਈ ਗੱਲ ਏ, ਪਾਣੀ ਜਿੰਨਾ ਪੀਓਗੇ ਸਕਿਨ ਵੀ ਵਧੀਆ ਰੈਂਦੀ ਏ। ਤੇ ਅੱਜ ਕੱਲ੍ ਤੁਸੀ ਦੇਖ ਸਕਦੇ ਓ ਨਾ ਪਾਣੀ ਕਈ ਦੇਸ਼ ਕਈ ਸੈ਼ਰਾਂ ਏਚ ਕਿੰਨਾ ਮਤਲਬ ਘੱਟ ਮੈਂ ਕੈ ਤੁਸੀ ਦੇਖ ਸਕਦੇ ਓ ਰਾਜਸਥਾਨ ਵਲੀ ਸਾਈਡ ਜਾਓ। ਓਧਰ ਸਾਰਾ ਰੇਗਿਸਤਾਨ ਹੈਗਾ ਐ ਓਧਰ ਲੋਕੀ ਲੋਕਾਂ ਨੂੰ ਕਿੰਨੀ ਮਤਲਬ ਕਿ ਕਦਰ ਹੈਗੀ ਏ ਪਾਣੀ ਦੀ। ਬਈ ਪਾਣੀ ਓਨਾ ਕੋਲ ਏਕ ਹਫ਼ਤੇ ਬਾਦ ਆਏ ਯਾਂ ਦਸ ਦਿਨ ਬਾਦ ਆਏ। ਓ ਪੈਲੇ ਈ ਬਾਲਟੀਆਂ ਵਗੈਰਾ ਭਰ ਕੇ ਰੱਖ ਲੈਂਦੇ ਨੇ, ਓਨਾਂ ਨੂੰ ਪਤਾ ਐ ਜਰੂਰਤ ਪਏਗੀ ਅੱਗੇ। ਪਾਣੀ ਬਿਨਾਂ ਦੇਖੋ ਕਿਸੇ ਦੀ ਗਤੀ ਨੀ ਹੈ ਤੇ ਓ ਫੇਰ ਪਾਣੀ ਸੇਵ ਕਰਕੇ ਰੱਖ ਲੈਂਦੇ ਨੇ ਜਿਦੇ ਕਰਕੇ ਓ ਯੂ ਥੋੜਾ
ਹੋ ਜਾਂਦੀ ਐ ਬੰਦਾ ਬਮਾਰ ਰੈਂਦਾ ਐ।
ਹਾਂਜੀ, ਸਈ ਗੱਲ ਐ ਦੇਖੋ, ਪਾਣੀ ਪੀ ਕੇ ਈ ਬੰਦਾ ਪਾਣੀ ਨਾਲ ਤੇ ਬੋਹਤ